ਹੈਲੋ, ਸਸ਼੍ਰੀ ਅਕਾਲ ਜੀ।
ਜੀ, ਹੋਰ ਕਿਵੇਂ ਓ?
ਹੈਲੋ-ਹੈਲੋ, ਹਾਂਜੀ-ਹਾਂਜੀ, ਮੈਂ ਬੋਤ ਵਦੀਆ, ਤੂਸੀਂ ਕਿਵੇਂ ਓ?
ਬਾੱਸ ਜੀ ਮੈਂ ਵੀ ਬੋ ਵਦੀਆ, ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਹੋਰ ਸਬ ਠੀਕ ਨੇ?
ਹਾਂਜੀ-ਹਾਂਜੀ, ਸਬ ਵਦੀਆ। ਨਈ ਜੀ ਹਜੇ ਕਿੱਖੇ ਰੋਟੀ ਪਾਣੀ ਦਾ ਹਏ ਬਨੇਗਾ।
ਅੱਛਾ-ਅੱਛਾ ਠੀਕ ਆ, ਠੀਕ ਆ ਕੋਈ ਗਾਲ ਨੀ।
ਹੋਰ ਤੂਸੀ ਦੱਸੋ, ਕੀ ਚਾਲ ਰੇਐ ਓਦੱਰ?
ਹੋਰ ਬਾੱਸ ਠੀਕ ਆ, ਗਾਣੇ-ਗੁਣੇ ਸੁਨ ਰੇ ਸੀਗੇ।
ਅੱਛਾ, ਕੇੜੇ ਗਾਣੇ?
ਓਹੀ ਪੰਜਾਬੀ ਗਾਣੇ, ਜੇੜੇ ਹੁੰਦੇ ਐ ਸਾਰੇ। ਤੂਆਨ ਪਤਾ ਈ ਆੱਜ-ਕਾੱਲ ਪੰਜਾਬੀ ਗਾਣੇਆਂ ਚ ਵੀ ਕੀ ਰੇ ਗੇਆ। ਨਸੇ਼ਆਂ, ਹਥੇਆਰਾਂ, ਕੁੜੀਆਂ ਬਾਰੇ ਈ ਗੱਲਾਂ ਹੁੰਦੀਆਂ ਹੋਰ ਤਾਂ ਕੀ ਆ।
ਹਾਂ ਮਲਬ ਕਿ, ਮਲਬ ਚਲੋ ਕੁੜੀਆਂ ਬਾਰੇ ਤਾਂ ਪੁਰਾਣੇ ਟੈਮ ਚ ਵੀ ਗੱਲਾਂ ਹੁੰਦੀਆਂ ਸੀ ਪਰ ਆੱਜ-ਕਾੱਲ ਤਾਂ ਜਿਵੇਂ ਨਸੇ਼ਆਂ-ਨੁਸੇ਼ਆਂ ਬਾਰੇ ਜਾਦਾ ਹੋਨ ਲਾੱਗ ਗੇਆ ਯਾ ਹਥੇਆਰ ਉਹ ਤਾਂ ਹਰ ਇੱਕ ਗਾਣੇ ਚ ਹਥਿਆਰ ਦੀ ਤਾਂ ਗਾੱਲ ਰੈਂਦੀ-ਰੈਂਦੀ ਆ।
ਓਹੀ ਨਾ ਬੀ ਹੁਨ ਦੇਖੋ ਅ ਗਾਨੇ ਤਾ ਬੀ ਸਾਰੀ ਪੀੜੀ ਦਰ ਦੇ ਲੋਕ ਸੁਨਦੇ ਆ। ਛੋਟੇਆਂ ਤੋਂ ਲੈ ਕੇ ਵੱਡੇਆਂ ਤੱਕ ਹਥਿਆਰ-ਹਥਿਆਰ ਈ ਚੱਲਨੈ। ਅ ਤੇ ਹੁਨ ਜੇ ਗਾਨੇਆਂ ਚ ਵੀ ਭਾਵੇਂ-ਜਿੰਨੇ ਮਜੀ-ਮਜੀ ਵੱਡੇ ਕਲਾਕਾਰ ਨੇ ਦਿਲਜੀਤ ਵ ਹੋਰਾਾਂ ਹੋ ਗੇ, ਸਾਰੇ ਹੋ ਗੇ ਵੇ ਨਸੇ਼ਆਂ ਤੇ ਗਾਨੇ, ਰਾਮ ਨਾਲ ਏ ਕਰਨ ਔਜਲਾ ਵਰਗੇ ਹੋਗੇ ਏ ਸਾਰੇ ਵਸੇ ਇਨਾਂ ਚੀ ਕੱਟਦੇ ਗਾਣੇ ਮਤਲਬ ਇਨਾਂ ਦੇ ਗਾਣੇ ਮੈਨੂੰ ਤਾਂ ਐਂ ਲਾੱਗਦੈ, ਏਨਾਂ ਦੇ ਬਿਨਾਂ ਚੱਲਦੇ ਈ ਨੀ, ਇਨਾਂ ਨੂੰ ਐਂ ਲਾੱਗਦੈ।
ਨਹੀਂ, ਪਰ ਦੇਖੋ ਨਾ ਕਿ ਮ ਮਤਲਬ, ਆਪਦਾ-ਆਪਦਾ ਸਵਾਦ ਹੁੰਦਾ। ਗਾਣਿਆਂ ਚ ਵੀ। ਹੁਣ ਦੇਖੋ ਉਹਨਾਂ ਦੇ ਤਾਂ ਗਾਣੇ ਜਿਹੜੇ ਆ ਉਹ ਦੂਜੇ ਵੀ ਹੈਗੇ ਆ। ਜਿਹੜੇ ਚੰਗੇ ਨੇ ਮਾਵਾਂ ਦੇ ਵੀ ਆ। ਭਜਨ ਵੀ ਹੈਗੇ ਆ, ਕੀਰਤਨ ਵੀ ਆ, ਪਰ ਦੇਖੋ ਨਾ ਅੱਜ ਕੱਲ ਦਾ ਜਿਹੜਾ ਦੌਰ ਹੈ। ਅੱਜ ਕੱਲ ਆਪਾਂ ਕਹਿ ਸਕਦੇ ਜਿਵੇਂ-ਨੌਜਵਾਨ ਨੇ। ਉਹ ਨਾਂ ਜ਼ਿਆਦਾ ਗਾਣੇ, ਹਥਿਆਰਾ ਆਲੇ ਸੁਣਨਾ ਚਾਹੁੰਦੇ ਆ। ਜੇ ਉਹ ਸੁਣਨਾ ਚਾਹ ਰਹੇ ਆ ਤਾਂ ਹੀ ਨਾ ਉਹਨਾਂ ਨੂੰ
ਨਹੀਂ-ਨਹੀਂ, ਨਹੀਂ। ਇਹ ਵੀ ਗੱਲ ਨਹੀਂ‌, ਆਪਾਂ ਕਹਿ ਸਕਦੇ ਵੀ ਠੀਕ ਆ, ਵੀ ਉਹਣ ਉਹ ਹਥਿਆਰਾਂ ਲਾਈ ਕਿਉਂ ਸੁਣਨਗੇ। ਉਹਨਾਂ ਨੂੰ ਕੀ ਇਹੋ ਜਿਹਾ ਕੁਛ ਮਿਲ ਰਿਹਾ, ਠੀਕ ਆ। ਮਤਲਬ ਗਾਣਿਆਂ ਚ ਵੀ ਕੀ ਇੱਕ ਰਿਦਮ ਜਿਹਾ ਹੁੰਦਾ ਏ, ਇੱਕ ਧਮਕ ਜਿਹੀ ਹੁੰਦੀ ਹੈ, ਇੱਕ ਬੰਦੇ ਨੂੰ ਅੱਜ-ਕੱਲ ਦਾ ਜਿਵੇਂ- ਸ਼ਬਦ ਮੈਂ ਇਸਤੇਮਾਲ ਵਰਤੋਂ ਕਰਾਂ ਤਾਂ ਵਾਈਬ। ਉਹੋ ਜੀ, ਜੇ ਕਈ ਲੋਕਾਂ ਨੂੰ ਉਹਦੇ ਵਿੱਚੋਂ ਮਿਲ ਗਈ ਤਾਂ, ਹਥਿਆਰਾਂ ਦਾ ਉਹਨਾਂ ਨੂੰ ਹੋ ਗਿਆ। ਪਰ, ਇੱਕ ਗੱਲ ਐਵੇਂ ਆ ਵੀ ਹੁਣ ਆਪਾਂ ਜੇ ਜੇ ਕੋਈ ਵੀ ਬੱਚਾ ਹੋਵੇ, ਕੋਈ ਹੋਵੇ ਜੇ ਅ ਨੌਜਵਾਨ ਨਾ ਵਿੱਚ ਹੋ ਗਿਆ। ਕੋਈ ਵੀ ਕਿਸੇ ਵੀ ਉਮਰ ਦਾ ਬੰਦਾ। ਜੇ ਕਿਸੇ ਨੂੰ ਦੇਖ ਦੇਖ ਰਿਹਾ ਨਾ ਕਿਸੇ ਵੀ ਅਭਿਨੇਤਾ ਨੂੰ, ਕਿਸੇ ਗਾਇਕ ਨੂੰ, ਕਿਸੇ ਆਰਟਿਸਟ ਨੂੰ ਕੋਈ ਦੇਖ ਰਿਹਾ ਨਾ। ਤਾਂ ਮਤਲਬ, ਉਹਨੂੰ ਫੋਲੋ ਵੀ ਕਰਦਾ ਹੋਏਗਾ ਜਾਂ ਉਹਦੇ ਬਾਰੇ ਉਦੋਂ ਕੁਛ ਸਿੱਖਦਾ ਵੀ ਹੋਏਗਾ। ਤੇ ਹੁਣ ਉਹਦੀ ਜਿੰਮੇਦਾਰੀ ਆ ਕਿ ਉਹਨੇ ਕੀ ਉਹਨੂੰ ਸਿਖਾਉਣਾ, ਕੀ ਨਹੀਂ ਸਿਖਾਣਾ। ਤਾਂ ਉਸ ਹਿਸਾਬ ਨਾਲ, ਇਹ ਚੀਜ਼ ਵੀ ਧਿਆਨ ਚ ਰੱਖਣੀ ਚਾਹੀਦੀ ਹੈ, ਵੀ ਕਿਹ ਚੀਜ਼ ਮਾਰ- ਚ ਤੁਸੀਂ ਲੈ ਕੇ ਆਓ ਕੀ ਚੀਜ਼ ਚੱਲਣੀ ਚਾਹੀਦੀ, ਕੀ ਚੀਜ਼ ਨਹੀਂ ਚੱਲਣੀ ਚਾਹੀਦੀ ਵੀ ਲੋਕੀ ਪ੍ਰਭਾਵਿਤ।
ਕੋਣਾ
ਫੇਰ ਹੁਣ ਜੇ ਉਹ ਹੋ ਗਈ ਤਾਂ, ਫੇਰ ਉਹਨਾਂ ਤੋਂ ਰੋਕ ਵੀ ਹੈਣੀ। ਕਿਉਂਕਿ ਉਹਨਾਂ ਨੇ ਆਪਦਾ ਪੈਸਾ ਕਮਾ ਲਿਆ। ਉਹਨਾਂ ਨੂੰ ਤਾਂ ਕੀ ਆੱ ਗਾਂਨੇ ਕੱਢ ਤੇ, ਸਹੀ ਕਹਿ ਰਹੇ ਹੋ, ਤੁਸੀਂ ਵੀ ਮਾਵਾਂ ਧੀਆਂ ਦੇ ਵੀ ਗਾਣੇ ਕੱਢੇ ਹੋਏ ਆ। ਚੰਗੇ ਗਾਣੇ ਵੀ ਕੱਢੇ ਹੋਏ ਆ। ਉਹ ਵੀ ਲੋਕੀ ਸੁਣਦੇ ਨੇ। ਪਰ ਸੁਣ ਕੇ ਹੀ ਫੇਰ ਉਹ ਵਿੱਚ ਵਿਚਾਲੇ ਜੀ। ਉਹੋ ਜਿਹੇ ਗਾਣੇ। ਕੱਢ ਤੇ ਫੇਰ ਉਹਨਾਂ ਨੂੰ ਜੇ ਉਹ ਬਾਹਲੇ ਵਧੀਆ ਲੱਗਣ ਲੱਗ ਗਏ, ਫੇਰ ਉਹਨਾਂ ਦੇ ਹੋਰ ਉਹੋ ਜਿਹੇ ਕੱਢਤੇ। ਤਾਂ ਇਹੀ ਇੱਕ ਸਰਕਲ ਜਿਹਾ ਚੱਲੀ ਜਾਂਦਾ, ਘੁੰਮ ਫਿੜਾ ਕੇ।
ਕੀ ਹੈ ਜੀ, ਅੱਜ-ਕੱਲ ਜਿਵੇਂ ਜਿਹੜੀ ਨੌਜਵਾਨ ਪੀੜੀ ਹੈ ਨਾ। ਉਹਨਾਂ ਨੂੰ ਨਾ ਹਥਿਆਰਾਂ ਦਾ ਬਹੁਤ ਸ਼ੌਂਕ ਪਿਆ ਹੋਇਆ। ਹਥਿਆਰਾਂ ਦੇ ਅਤੇ ਨਸ਼ਿਆਂ ਦਾ, ਤੁਸੀਂ ਦੇਖੋ ਉਹਨਾਂ ਨੇ ਕੋਈ ਵੀ ਫੋਟੋ ਪਾਉਣੀ ਹੈ ਨਾ ਉਹ ਫੋਟੋ ਦੇ ਵਿੱਚ ਹਰ ਇੱਕ ਫੋਟੋ ਚ ਹਥਿਆਰ ਤਾਂ ਹੋਣਗੇ। ਕਿਸੇ ਦੇ ਡੱਬ ਨਾਲ ਪਿਸਟਲ ਟੰਗੀ ਹੁੰਦੀ ਹੈ। ਕਿਸੇ ਦੀ ਗੱਡੀ ਦੀ ਡੈਸ਼ਬੋਰਡ ਚ ਪਈ ਹੁੰਦੀ ਆ। ਠੀਕ ਹੈ ਨਾ। ਜਿਹੜੇ ਤੁਸੀਂ ਇਹ ਦੇਖੋ ਪੁਰਾਣੇ ਟਾਈਮ ਚ ਤਾਂ ਆਪਾਂ ਨੂੰ ਪਤਾ ਹੀ ਹੈ। ਹਥਿਆਰ ਤਾਂ ਮਿਲਦੇ ਆਮੋ ਨਿਸ਼ਾਨ ਹੀ ਹੈਨੀ ਸੀਗਾ। ਪੁਰਾਣੇ ਟਾਈਮ ਵਿੱਚ ਤਾਂ।
ਹਾਂ, ਇਹਨਾਂ ਦੀ ਲੋੜ ਕਦੋ ਹੁੰਦੀ ਸੀ। ਹਥਿਆਰ ਐਤੀ ਬੰਦੂਕਾਂ- ਬੰਦੂਕਾਂ ਥੋੜੀ ਚੱਲਦੀ ਸੀ। ਇਹਦੇ ਬਾਅਦ ਚ ਪਤਾਂ ਤਲਵਾਰਾਂ ਚਲਦੀਆਂ ਹੁੰਦੀਆਂ ਸੀ। ਉਹ ਵੀ ਕਿਰਪਾਨਾਂ ਚਲਦੀਆਂ ਹੁੰਦੀਆਂ ਸੀ। ਉਹ ਵੀ ਪਾਈ ਹੁੰਦੀ ਸੀ। ਆਪਣੇ ਜਥੇਦਾਰਾਂ ਦੇ ਜਾਂ ਫੇਰ ਆਪਣੇ ਪੰਜ ਪਿਆਰਿਆਂ ਦੇ ਜਾਂ ਜੋ ਵੀ ਸਿੱਖੀ ਧਰਮ ਚ ਪਾਉਂਦੇ ਆ।
ਹੂੰ ਪਰ ਅੱਜ-ਕੱਲ ਤੁਸੀਂ ਦੇਖੋ ਨਾ ਜੇ ਕੋਈ ਸਰਪੰਚ ਆ। ਜਾਂ ਕੋਈ ਪਿੰਡਾਂ ਦੇ ਆ ਲੋਕੀ, ਉਹਨਾਂ ਦੇ ਘਰਾਂ ਚ ਹਰ ਇੱਕ ਘਰਾਂ ਚ ਮਤਲਬ ਪਿਸਤਲ ਹੁੰਦੀ ਆ ਜਾਂ ਬੱਤੀ ਬੋੜ ਦੀ ਜਿਹੜੀ ਮਿਲ ਜਾਂਦੀ ਆ। ਤੇ ਦੇਖੋ ਨਾ ਉਹ ਤਾਂ ਐਂ ਦਵਾਰਾਂ ਤੇ ਟੰਗੀਆਂ ਹੁੰਦੀਆਂ ਨਾ, ਕੀ, ਪਤਾ ਨਹੀਂ ਕੀ ਸ਼ੋਅ ਔਫ ਕਰਨ ਨੂੰ, ਆਹ ਟੰਗਦੇ ਨੇ। ਠੀਕ ਹੈ ਉਤੋਂ ਇਹ ਵੀ ਡਰਦੇ ਵੀ ਨੀ ਕੀ ਰੱਖਨ ਚ ਜੇ ਲੋੜ ਲੂੜ ਹੋ ਕੇ ਜੇ ਗ਼ਲਤੀ ਨਾਲ ਲੋੜ ਵੀ ਪਈ ਰਹੀ, ਤੇ ਜੇ ਕਿਸੇ ਜਵਾਕ ਨੇ ਚਲਾ ਤੀ, ਕਿਸੇ ਦੇ ਵਜ
ਕਿਸੇ ਦੀ ਸਹੀ ਗੱਲ ਆ।
ਕਿਸੇ ਦੀ ਜਾਨ ਵੀ ਲੈ ਸਕਦੀ ਹੈ ਪਰ ਦੇਖੋ ਨਾ ਇਹਦਾ ਟਾਈਮ ਹੀ ਉਹ ਹੈ ਜਦੋਂ ਪੁਰਾਣੇ ਟਾਈਮ ਚ ਹਥਿਆਰ ਦਾ ਨਾਮ ਨਹੀਂ ਸੀ, ਅੱਜ ਕੱਲ ਹਰ ਇੱਕ ਘਰ ਚ ਹਥਿਆਰ ਪਿਆ ਹਰ ਇੱਕ ਘਰ ਚ। ਹੁਨ ਤੁਸੀਂ ਦੇਖੋ ਜੇ ਚੋਰ ਚੋਰੀ ਕਰਨ ਵੀ ਆਂਦਾ ਨਾ ਉਹਦੇ ਕੋਲ ਇੱਕ ਪਿਸਟਲ ਹੁੰਦੀ ਆ, ਥਾਂ-ਥਾਂ ਤੇ ਤੇ ਮਰਡਰ ਹੁੰਦੇ ਪਏ ਨਾ ਉਹ ਵੀ ਬੰਦੂਕਾਂ ਨਾਲ ਹੁੰਦੇ ਪਏ ਉਹ ਬੰਦੂਕ‌ ਕਾਂਦੀ ਕਿੱਥੋਂ ਪਈ ਆ, ਤੇ ਉਹ ਤੁਸੀਂ ਤੁਹੀ ਮੰਨੋ ਨਾ ਅੱਜ ਅਪਨੇ ਭਾਰਤ ਵਿੱਚ ਇਹੋ ਜਿਹ ਕਿ ਜੇ ਕਿਸੇ ਕੋਲ ਲਾਇਸੈਂਸ ਹੈ ਨਹੀਂ ਨਾ ਉਹ ਨਾ ਪਿਸਟਲ ਵੇਚ ਸਕਦਾ ਨਾ ਉਹ ਪਿਸਟਲ ਰੱਖ ਸਕਦਾ। ਪਰ ਅੱਜ ਕੱਲ ਬਿਨਾਂ ਏਹੀ ਬਿਨਾ ਹੀ ਲਾਇਸੈਂਸ ਤੋਂ ਲੋਕੀ ਪਿਸਟਲ ਲੈ ਵੀ ਸਕਦੇ ਨੇ। ਪਿਸਟਲ ਰੱਖ ਵੀ ਸਕਦੇ ਨੇ ਨਾਲੇ ਤੁਸੀਂ ਇਹ ਵੇਖੋ ਨਾ ਅੱਜ ਕੱਲ੍ਹ ਤਾਂ ਸੋਲਾਂ-ਸੋਲਾਂ ਸਤਾਰਾਂ-ਸਤਾਰਾਂ ਜਵਾ ਸਾਲ ਦੇ ਜਵਾਕਾਂ ਕੋਲੇ ਪਿਸਟਲ ਹੁੰਦੀ ਆ। ਉਹ ਵੀ ਗੱਡੀਆਂ 'ਚ, ਜਿਨ੍ਹਾਂ ਦੀ ਤਾਂ ਉਮਰ ਹੀ ਨਹੀਂ ਸਹੀ ਹੀਗੀ ਜਿਹਨਾਂ ਦੀ ਤਾਂ ਉਮਰ ਹੀ ਹੈ ਨੀ ਇਹ ਚਲਾਨ ਦੀ ਚਲਾਨ ਦੀ ਛੱਡੋ ਤਾਂ ਦੇਖਨ ਦੀ ਉਮਰ ਹੈ ਨੀ, ਉਹਨਾਂ ਨੂੰ ਲੋੜ ਕੀ ਪਈ ਹੈ ਏ ਕੰਮ ਕਰਨ ਦੀ। ਹੈਂ ਜੇ ਕਿਸੇ ਨਾਲ ਜੇ ਮਾੜਾ ਜਿਹਾ ਉੱਚਾ ਨੀਵਾਂ ਬੋਲ ਹੋ ਗਿਆ ਉਹਨਾਂ ਤੋਂ ਉਹ ਤਾਂ ਓਹੀ ਪਿਸਤਲ ਵਖਾ ਦਿੰਦੇ ਕੀ ਮਾਰਦੀਏ ਤੈਨੂੰ ਹੈਂ ਖੜੇ-ਖੜੋ ਤੇ ਡਰ ਨੀ ਲੱਗਦਾ ਤੈਨੂੰ ਇਹਦੇ ਤੋਂ। ਸਮਝ ਹੀ ਨਹੀਂ ਆਂਦੀ ਦੀ ਉਹਨਾ ਨੂੰ ਹੋਇਆ ਕੀ ਫਿਰਦਾ ਅੱਜ ਕੱਲ੍ਹ ਦੀ ਪੀੜ੍ਹੀ ਨੂੰ। ਏਨਾਂ ਗੁੱਸੇ ਤੋਂ ਪ੍ਰਭਾਵਿਤ ਹੋਏ ਫੇਰਦੇ ਨੇ ਕਿ ਉਹ ਸਿੱਧਾ ਮਾਰਨ ਨੂੰ ਹੀ ਪਹੁੰਚ ਜਾਂਦੇ ਬੰਦੇ ਦੂਸਰੇ ਨੂੰ।
ਸਹੀ ਗੱਲ ਆ, ਨਾ ਰੋਕਣ-ਟੋਕਣ ਆਲਾ ਫ਼ੇਰ ਘਰ ਦੀ ਪਰਵਰਿਸ਼ ਵੀ ਇੱਥੇ ਉਹ ਕਰਦੀ ਹੈ ਨਾ। ਜੇ ਘਰੇ ਹੀ ਇਹਨਾਂ ਦੇ ਲਾ ਦਿੱਤੀਆਂ ਹੋਣ ਘਰੇ ਹੀ ਇਹਨਾਂ ਨੂੰ ਕਾਬੂ ਚ ਰੱਖ ਦਿੱਤਾ ਜਾਏ ਯਾਂ ਫ਼ੇਰ ਇਹਨਾਂ ਦੇ ਮਾਪ ਤੇ ਉਹ, ਉਹੀ ਪਰਵਾਹ ਨਹੀਂ ਕਰਦੇ ਫ਼ੇਰ ਆਪਾਂ ਕਵਾਂ ਗੁੰਡਾਗਰਦੀ ਇੱਥੋਂ ਤੋਂ ਫ਼ੇਰ ਸ਼ੁਰੂ ਹੁੰਦੀ ਆ।
ਗੁੰਡਾਗਰਦੀ ਜਦੋਂ ਜੇ, ਕਾਰਦੇ ਹੀ ਅਗਲੇ ਉਹ ਬੱਚੇ ਛੋਟੇ ਨੂੰ ਅ ਚਲਾਣੀ ਸਿਖਾਣਗੇ ਯਾਂ ਉਹਨੂੰ ਦੱਸਣਗੇ ਇਹ ਹੈ ਕੀ ਚੀਜ਼ ਏ ਕਿਵੇਂ ਚੱਲਦੀ ਏ। ਕਿਹੰਦੇ ਤੇ ਚਲਾਨੀ ਹੈ ਤੇ ਫੇਰ ਉਹ ਆਪਾਂ ਕੀ-ਕੀ ਕਹਿ ਸਕਦੇ ਆਂ ਉਹ ਬੱਚੇ ਤੋਂ ਕੀ ਉਹਂਦੀ ਪਰਵਰਿਸ਼ ਬਾਰੇ ਆਪਾਂ ਪੁੱਛਾਂਗੇ ਉਹਨਾਂ ਤੋਂ। ਜੇ ਉਹਨਾਂ ਦੇ ਘਰਦੇ ਹੀ ਉਹਨੂੰ ਸਿਖਾ ਰਹੇ ਐ, ਜੋ ਚੀਜ਼ ਦੱਸਨ ਦੀ ਜ਼ਰੂਰਤ ਤੇ ਨੀ ਹੈ, ਉਹ ਉਹਨਾਂ ਨੂੰ ਦੱਸ ਰਹੇ ਉਹਨਾਂ ਨੂੰ ਚਲਾਨੀ ਸਿਖਾ ਰਹੇ ਹੈ। ਤੁਸੀਂ ਉਹ ਇਹ ਦੇਖੋ ਚਲਾਨੀ ਵੀ ਛੱਡੋ ਤੁਸੀਂ ਉਹਨਾਂ ਨੂੰ ਲੈ ਕੇ ਦੇ ਰਹੇ ਹੋ ਉਹਨਾਂ ਦੇ ਕੋਲ ਇਹ ਰਖਾ ਰਹੇ ਹੋ ਹਜੇ ਉਹਨਾਂ ਦੀ ਉਮਰ ਹੀ ਹੈ ਨੀ ਇਹ ਚੀਜ਼ ਕਰਨ ਦੀ, ਆਪੇ ਹੀ ਫੇਰ ਅਪ ਪਰ ਇੱਥੇ ਕ੍ਰਾਈਮ ਵੱਧਨਾ ਹੀ ਐ ਸਾਰੇ ਪਾਸੇ। ਹੁਨ ਤੁਸੀਂ ਆਪਾਂ ਖ਼ਬਰ ਆਈ ਸੀ ਨਾ ਇੱਥੇ ਆਪਣੇ ਚੰਡੀਗੜ੍ਹ ਵਿੱਚ ਦੋ ਪਿਸਟਲ ਨਾਲ ਉਹ ਇੱਕ ਕੈਮਿਸਟ ਵਾਲੇ ਬੰਦੇ ਨੂੰ ਮਾਰ ਗਏ ਨੇ ਦਕਾਨ ਤੇ ਬੈਠੇ ਨੂੰ, ਦੇਖੋ ਨਾ ਉਹ ਪਿਸਟਲ ਆਈ ਕਿੱਥੋਂ। ਓ ਕਿੱਤੋ ਉਹਨਾਂ ਕੋਲ ਪਹੁੰਚੀ ਆ।
ਨਾਲੇ ਉਹੀ ਨਾ ਕੋਈ ਸੁਰੱਖ ਖਿਅਤ ਨੀ ਹੈਗੀ ਕੋਈ ਸਕਿਓਰਿਟੀ ਨੀ ਹੈਗੀ ਕੋਈ ਕਿਤੇ ਕੁਛ ਹੈ ਨੀ। ਚੈੱਕ ਕਰਨ ਵਾਲੇ ਵੀ ਵਿੱਚ ਮਿਲੇ ਇ ਹੁੰਦੇ ਨੇ।
ਨਾਲੇ ਇਹ ਦੇਖੋ ਨਾ ਕਿ ਜੇ ਉਹਨਾਂ ਦੀਆਂ ਗੱਡੀਆਂ ਚ ਪਈ ਐ ਜੇ ਥਾਂ-ਥਾਂ ਤੇ ਚੈਕਿੰਗ ਹੀ ਨੀ ਹੈਨੀ ਤੇ ਫੇਰ ਉਹ ਮਤਲਬ ਜੇ ਚੈਕਿੰਗ ਹੀ ਹੈ ਨੀ ਉਹ ਆਰਾਮ ਨਾਲ ਇੱ। ਏਕ ਤੋਂ ਦੂਜੇ ਸ਼ਹਿਰ ਵਿੱਚ ਜਾ ਹੀ ਸਕਦੇ ਆ।
ਧੀਜ਼ਨਾ ਜਿਹੜੀ ਉਹ ਬਸ ਸਰਕਾਰਾ ਪੱਲੇ ਕੀ ਰੇਹ ਗਿਆ ਫਿਰ ਉਹਨਾਂ ਨੂੰ ਹੀ ਮਿਲਦੀ ਐ। ਦੀ ਆ ਫਿਰ ਹੋਰ ਕਿਉਂਕਿ ਜਾਨ ਦੀ ਪਰਵਾ ਤਾਂ ਕਿਸੇ ਨੂੰ ਹੈ ਹੀ ਨੀ ਸਰਕਾਰ ਨੂੰ ਵੀ ਲੈਣ ਦੇਣਾ ਹੈ ਹੀ ਨਈ ਜਾਨ ਦਾ ਵੀ, ਉਹਦੀ ਜਨਤਾ ਐ ਇਹ ਦੇਸ਼ ਉਹਦੀ ਆਪਦੀ ਦੇਸ਼ ਜਨਤਾ, ਕਿੱਥੇ ਜਾ ਕੇ ਫਿਰ ਜੇ ਆਪਾਂ ਬਾਹਰ ਵਾਲੇ ਦੇਸ਼ ਚ ਦੇਖੀਏ ਨਾ ਅਮਰੀਕਾ ਵਗੈਰਾ ਹੋ ਗਿਆ ਜਾਂ ਯੂਰੋਪ ਤੇ ਸਾਰੇ ਦੇਸ਼ ਹੋ ਗਏ ਬਾਹਰ ਦੇ ਇਹਨਾਂ ਨੂੰ ਤਾਂ ਵੈ ਟਰਨਲਾਂ ਆਲਿਆਂ ਨੂੰ ਤਾਂ ਐਵੇਂ ਆ ਵੀ ਮਾੜੀ ਜਿਹੀ ਕੋਈ ਬਿਮਾਰੀ ਵੀ ਇਹਨਾਂ ਦੇ ਕਿਤੇ ਖੇਤਰਾਂ ਚ ਇਹਨਾਂ ਦੇ ਲੋ ਕਾਂ ਨੂੰ ਖਤਮ ਕਰ ਰਹੀ ਏ ਨਾ ਉਹ ਬਿਮਾਰੀ ਦੀ ਜੜ ਤੱਕ ਜਾਣਗੇ ਤੇ ਬਿਮਾਰੀ ਨੂੰ ਖਤ। ਖਤਮ ਕਰਨ ਵਾਲੀ ਚੀਜ਼ ਨੂੰ ਹੀ ਖਤਮ ਕਰ ਦੇਣਗੇ ਤਾਂ ਕਿ ਸਾਡੇ ਇਹਨਾਂ ਦੇ ਲੋਕ ਬਚਨ, ਮਸਾਂ ਹੀ ਉਹ ਪੰਜ ਸੌ ਤੋਂ ਤੇ ਗਿਣਤੀ ਟੱਪਣ ਦਿੰਦੇ ਤੇ ਇੱਥੇ ਤਾਂ ਕਰੋੜਾਂ ਲੱਖਾਂ ਚ ਵੀ ਕੋਈ ਮਰਨ ਮੁਰਾਜ
ਓ ਤਾਂ ਜੀ। ਆਪਾਂ ਹੁਣ ਜੇ ਕੋਈ ਇੱਕ ਦੂਜੇ ਨੂੰ ਮਾਰ ਦਿੰਦਾ ਤੁਸੀਂ ਇਹ ਦੇਖੋ ਪਹਿਲਾਂ ਤਾਂ ਏਕ ਚਲੋ ਕਚਹਿਰੀਆਂ ਧੱਕੇ ਖਾਣੇ ਪੈਂਦੇ ਉਹ ਵੀ ਦੇਖੋ ਨਾ ਕੇਸ ਕਿੰਨੇ ਦਾ ਦਸ ਸਾਲਾਂ ਬਾਅਦ ਨਤੀਜੇ ਆਉਂਦੇ ਨੇ। ਉੱਤੋਂ ਜੇ ਉਹਨਾਂ ਨੇ ਬੰਦਾ ਬੁੰਦਾ ਮਾਰ ਮੂਰ ਦਿੱਤਾ ਨਾਲ ਦੀ ਨਾਲ ਉਹਨਾਂ ਨੂੰ ਚੁੱ ਮਾਨਤ ਮਿਲ ਜਾ ਦੀ ਆ ਨਾ ਕੋਈ ਚੱਕਰ ਆ। ਥਾਂ-ਥਾਂ ਤੇ ਖੁੱਲੇ ਘੁੰਮਦੇ ਫਿਰਦੇ ਆ।
ਤਾਂ ਹੀ ਤਾਂ ਬੇਖੌਫ ਆ ਵੀ ਉਹਨੂੰ ਪਤਾ ਵੀ ਕਿਵੇਂ ਕੰਮ ਕਰਦੇ ਸਾਰਾ ਕੁਛ
ਕਿ ਅਗਲੇ ਅਗਲਿਆਂ ਨੂੰ ਪਤਾ ਹੀ ਆ ਕਿ ਚੜੀ ਤਾਂ ਜਾਣਾ ਹੀ ਆ, ਹੀ ਜ਼ਮਾਨਤ ਤਾਂ ਹੋ ਹੀ ਜਾਣੀ ਆ। ਓ ਫਿਰ ਹੋਰ ਉਨਾਂ ਨੂੰ ਸ਼ਹਿ ਮਿਲ ਜਾਂਦੀ ਆ।
ਕੁਛ ਨੀ
ਉਹਨਾਂ ਨੂੰ ਜੇ ਹੋਰ ਸ਼ੈ ਮਿਲ ਗਈ ਤਾਂ ਉਹਨਾਂ ਨੇ ਕਰੀ ਜਾਣਾ ਫਿਰ ਹੋਰ ਵੀ ਕੰਮ।
ਨਈ ਦੇਖੋ ਉਹੀ ਹੈ ਨਾ ਵੀ ਇ ਇਹਨਾਂ ਵਰਗਿਆਂ ਦੇ ਨੂੰ ਤਾਂ ਅੰਦਰ ਪਾਉਣ ਵਾਲਾ ਕੋਈ ਹੈ ਨੀ, ਇਹਨਾਂ ਨੂੰ ਇਹਨਾਂ ਤੋਂ ਵੀ ਡਰਦੀ ਇ ਲੋਕੀ ਠੀਕ ਆ ਬੀ ਹੁਣ ਜਿਹਦੇ ਤੇ ਬੀਤੀ ਐ ਫਿਰ ਉਦੇ ਕੱਲੇ ਨਾਲ ਬੀਤੀ ਆ। ਤੇ ਉਨੂੰ ਜੇ ਇਨਸਾਫ਼ ਨਾ ਮਿਲੇ ਤੇ ਉਨੇ ਜੇ ਕੋਈ ਕਦਮ ਚੱਕ ਲਿਆ ਉਹਨੂੰ ਕੀਹਨੂੰ ਮਾ ਉਹਨੂੰ ਜਿਹੜਾ ਹੈ ਗੁਨੇਗਾਰ ਉਹਨੂੰ ਮਾਰਨ ਲਈ ਤਾਂ ਪੁਲਿਸ ਉਦਾ ਨੀ ਦੇਖੇਗੀ ਤਾਂ ਫੜਨ ਆਨਾ ਨਾ ਉਹਨੂੰ ਹੀ ਫੜੇਗੀ ਜਿਹੜਾ ਦੋਸ਼ੀ ਸੀਗਾ ਤੇ ਜਿਹੜਾ ਉਹ ਖਪਿਆ ਪਿਆ ਸੀਗਾ। ਜਿਹੜਾ ਵਿਤਮ ਸੀਗਾ। ਉਨੂੰ ਹੀ ਭੱਜਣ ਅ ਉਹਨੂੰ ਹੀ ਭੱਜ ਕੇ ਫੜਨਗੇ ਉਹ ਜਾਂ ਫਿਰ ਉਹਦਾ ਹੀ ਧਿਆਨ ਜਿਆ
ਜੀ ਸਾਰੇ ਨਾ ਸ਼ਹਿ ਹੀ ਇਹਨਾਂ ਨੂੰ ਦਿੰਦੇ ਦੋਸ਼ੀਆਂ ਨੂੰ ਕਿ ਚਲੋ ਕੰਮ ਕਨਾਣੇ ਹੁੰਦੇ ਉਹਨਾਂ ਨੂੰ ਕਿ ਇਹਨਾਂ ਤੋਂ ਹੀ ਕੰਮ ਅਸੀਂ ਕੱਢਣੇ ਆ। ਤਾਂ ਕਰਕੇ ਏਕ ਤਾਂ ਸੁਣਵਾਈ ਵੀ ਹੋਣੀ ਚਾਹੀਦੀ ਨਾ ਸਾਰੇ ਪਾਸੇ ਹੁਣ ਬਾਹਰਲੇ ਦੇਸ਼ਾਂ ਚ ਜੇ ਕਿਸੇ ਨੇ ਕਤਲ ਕਰਤਾ ਤੇ ਉਹਨਾਂ ਨੂੰ
ਤਾਂਹੀ ਤਾਂ ਇਹਨਾ ਦਾ ਸਿਸਟਮ ਹੈ ਨੀ ਇੱਥੇ ਤਾਂਹੀ ਤਾਂ ਕੁਛ ਹੈ ਨੀ ਇੱਥੇ ਵੀ ਲੋਕੀ ਕਿਉਂ ਬਾਰ ਜਾਂਦੇ ਆ ਵੀ ਹੁਣ ਭਾਰਤ ਤਾਂ ਆਪਣਾ ਜਮਾ ਸੇਫ ਜਾਂ ਫਿਰ ਕੋਈ ਸੁਰੱਖਿਆ ਵਾਲਾ ਮਿਨ ਥਾਂ ਰਹਿ ਹੀ ਨਈ ਗਈ। ਡਰ ਹੀ ਬੋਤ ਐ ਇੱਥੇ ਸਰ ਆਏ ਦਿਨ ਹੀ ਕੁੱਛ ਨਾ ਕੁੱਛ ਹੋ ਰਿਹਾ ਤੁਸੀਂ ਸਾਰੇ ਪਾਸੇ ਤੁਸੀਂ ਦੇਖਲੋ ਕੱਲਾ ਪੰਜਾਬ ਨੀ ਆਏ ਦਿਨ ਹੀ ਲੋਕੀ ਪਾਗਲ ਹੀ ਹੋਏ ਪਏ ਆ ਜਾਣ ਦੀ ਹੈ ਹੀ ਨੀ ਕੀਮਤ
ਬਈ ਕਿਸੇ ਨੂੰ ਵੀ ਪਰਵਾ ਹੈ ਨੀ ਕਿਸੇ ਦੀ ਜਾਨ ਤੋਂ ਉਨਾਂ ਨੂੰ ਹੈ ਕਿ ਬਸ ਸਾਨੂੰ ਪਤਾ ਅਸੀਂ ਸੀ ਕੀ ਕਰਨਾ ਚਾਹੇ ਅਸੀਂ ਉਨਾਂ ਨੂੰ ਮਾਰ ਕੇ ਆਪਦਾ ਕੰਮ ਪੂਰਾ ਕਰੀਏ। ਜਾਂ ਜਿਵੇਂ ਮਰਜੀ ਕਈ ਤਾਂ ਫਰੋਤੀਆਂ-ਫਰੂਤੀਆਂ ਮੰਗਣ ਲੱਗ ਜਾਂਦੇ ਨੇ ਨਾ ਦੋ ਤਾਂ ਮਾਰ
ਬੋਹਤ ਮਾੜਾ ਟੈਮ ਆ ਤੇ ਜੇ ਨਾ ਹਟੇ ਨਾ ਤਾਂ ਹਜੇ ਵੀ ਤਾਂ ਬੋਤ ਔਖਾ ਤਾਂ ਹੋਯਾ ਹੀ ਪਯਾ ਵੀ ਹਟਣਾ ਵੀ ਕੀ ਏ ਏਨਾਂ ਨੇ ਬਾਕੀ ਚਲੋ ਕੋਈ ਨਾ ਸਾਸ ਸ੍ਰੀ ਅਕਾਲ ਜੀ।
ਸਾਸ ਸ਼੍ਰੀ ਅਕਾਲ।